ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਸ ਸ਼੍ਰੀ ਕਾਲ।
ਹੋਰ ਕਿੱਦਾਂ?
ਬਸ, ਵਧੀਆ ਤੁਸੀਂ ਸੁਣਾਓ?
ਠੀਕ
ਮੌਸਮ ਕੈਸਾ ਐ?
ਮੌਸਮ ਵਧੀਆ ਏ, ਉਧਰ-ਉਧਰ ਕਿਵੇਂ ਆ ਮੌਸਮ?
ਮੌਸਮ ਏਦਾਂ ਵੀ ਸਵੇਰੇ ਥੋੜੀ-ਥੋੜ੍ਹੀ ਬਾਰਿਸ਼ ਆਈ ਸੀ, ਹੁਣ ਤਾਂ ਠੰਡਾ ਈ ਏ।
ਇੱਥੇ ਤੇ ਮੌਸਮ ਖਰਾਬ ਹੋਇਆ ਪਿਆ ਠੰਡਾ ਹੋਇਆ।
ਅੱਛਾ।
ਹਾਂਜੀ।
ਹੋਰ ਤੁਸੀਂ ਕੀ ਕਰਦੇ ਪਏ ਔ?
ਅਸੀਂ ਹੁਣ ਬਸ, ਆਏ ਸੀ ਥੋਡੀ ਸੈਰ ਕਰਦੇ ਪਏ ਸੀ।
ਅੱਛਾ
ਹਾਂਜੀ, ਹੋਰ ਕੀ ਖਾਧਾ ਫਿਰ ਅੱਜ?
ਆਜ ਹੁਣ ਅਸੀਂ ਦਾਲ ਬਣਾਈ ਸੀ, ਮੂੰਗੀ ਧੋਤੀ।
ਮੂੰਗੀ ਧੋਤੀ, ਕੌਣ ਬਿਮਾਰ ਏ।
ਹਾਂਜੀ।
ਕੌਣ ਬਿਮਾਰ ਹੋਇਆ ਪੈ।
ਕੋਈ ਵੀ ਨੀ ਆ।
ਤੇ ਫੇਰ ਇੰਨੀ ਹਲਕੀ ਦਾਲ ਕਿਉਂ ਬਣਾਈ ਏ?
ਅ ਸਾਡੇ ਘਰ ਚੱਲਦੀ ਏ।
ਚਲਦੀ ਏ।
ਹਾਂ।
ਹੋਰ ਸੁਣਾਓ।
ਬਸ ਵਧੀਆ।
ਹੋਰ ਪੜ੍ਹਾਈ ਕਿਵੇਂ ਚਲਦੀ ਐ ਸਟੱਡੀ?
ਪੜ੍ਹਾਈ ਠੀਕ ਚੱਲ ਰਹੀ ਹੈ, ਮਤਲਬ ਵਧੀਆ।
ਕੋਲਜ ਜਾਂਦੇ ਓ ਕੋਲਜ?
ਹਾਂਜੀ
ਇਹ ਲਿਤਾ ਵੈ।
ਕੋਮਰਸ।
ਅੱਛਾ। ਕੌਮਰਸ ਜਾ ਬੀ ਕੌਮ?
ਹੈਂ
ਬੀਕੋਮ ਲਿਤੀਐ ਬੀਕੋਮ?
ਹਾਂਜੀ ਹਾਂਜੀ ਬੀਕੋਮ।
ਅੱਛਾ ਹੋਰ ਕੀ ਕਰਨਾ ਫਿਰ ਅੱਗੇ ਜਾ ਕੇ?
ਅੱਗੇ ਜਾ ਅੱਗੇ ਤਾਂ ਵੇਖੋ, ਜੋਬ ਮਿਲ ਜੇ ਤਾਂ ਸਹੀ ਏ।
ਅੱਛਾ। ਹੋਰ ਆਜੋ ਫਾਸਟ ਫੂਡ ਖਾ ਲੋੋ?
ਹੈਂ
ਫਾਸਟ ਫੂਡ ਖਾ ਲੋ?
ਫਾਸਟ ਫੂਡ ਨੀ ਖਾਂਦੇ ਅਸੀਂ ਇਨਾ।
ਅੱਛਾ ਹਾਂ ਮੈਦਾ ਖ਼ਰਾਬ ਹੀ ਕਰਦਾ।
ਹਾਂ
ਬ ਹੁਣ ਆ ਬੱਚਾ ਜਿੱਦ ਕਰ ਰਿਹਾ ਸੀ ਹੁਣ ਆਏ ਆ। ਸੈਰ ਕਰਦੇ ਹੋ ਰੇੜੀ ਵੇਖ ਗਈ ਏ ਬੱਚੇ ਨੂੰ।
ਅੱਛਾ ਪਾਰਕ ਸੈਰ ਕਰਨ ਗਏ ਹੋ।
ਹਾਂਜੀ
ਅੱਛਾ ਅਸੀਂ ਘੱਟ ਹੀ ਜਾਂਦੇ ਹਾਂ ਦੂਰ ਹੈਗੀ ਏ ਥੋੜੀ ਸਾਡੇ ਘਰ ਤੋਂ।
ਅੱਛਾ
ਹੋਰ ਤੁਹਾਡੇ ਨੇੜੇ ਆ?
ਹਾਂ ਬਸ ਥੋੜ੍ਹੀ ਜੀ ਦੂਰ ਹੀ ਏ।
ਅੱਛਾ ਪੈਦਲ ਜਾਂਦੇ ਹੋ।
ਹੋਰ ਕੀ ਹੁਣ ਸੈਰ ਪੈਦਲ ਹੀ ਹੁੰਦੀ ਏ।
ਹਾਂ ਤੁਸੀਂ ਕੀ ਬਣਾਇਆ ਅੱਜ?
ਅਸੀਂ ਬਣਾਇਆ ਅੱਜ ਆਲੂ ਬੈਂਗਨ ਬਣਾਏ ਸੀ।
ਅੱਛਾ
ਹਾਂਜੀ
ਤੇ ਤੁਸੀਂ ਕਿੱਥੇ ਗਏ ਨੀ ਘੁੰਮਣ।
ਗਏ ਸੀ ਛੁੱਟੀਆਂ ਚ ਫਿਰ ਆ ਗੇ ਹੁਣ ਸਕੂਲ ਖੁਲ ਗਏ ਸੀ ਬੱਚਿਆਂ ਦੇ। ਵਾਪਸ ਲਿਆਏ ਬਚਿਆ ਨੂੰ।
ਸਕੂਲ ਤੇ ਖੁੱਲ ਹੀ ਜਾਣੇ ਸੀ ਇੱਕ ਨੂੰ ਬੰਦ ਥੋੜ੍ਹੀ ਰਹਿਣੀ
ਹਾਂ ਤੁਹਾਡੇ ਕੋਲੇਜ ਦੀ ਪੈਂਦੇ ਛੁੱਟੀਆਂ।
ਹਾਂਜੀ ਕੋਲਰ ਦੀ ਵੀਹ ਦਿਨ ਦੀ ਪਈ ਸੀ ਵੀਹ ਪੰਦਰਾਂ ਦਿਨ ਦੀ।
ਅੱਛਾ ਹੁਣ ਕੋਲੇਜ ਡੇਲੀ ਜਾ ਰਹੇ ਹੋ।
ਹਾਂ ਤੇ ਬਸ ਇੱਕ-ਦੋ ਤਾਰੀਖ ਨੂੰ ਨੀ ਗਈ। ਆਲਸ ਬੜਾ ਆਂਦਾ ਪਿਆ ਸੀ।
ਉਹ ਹੋ ਹੀ ਜਾਂਦਾ ਛੁੱਟੀਆਂ ਪੈ ਜਾਣ ਨਾ ਫੇਰ ਮਨ ਨੀ ਕਰਦਾ।
ਹਾਂਜੀ ਹੋਰ ਤੁਸੀਂ ਕਿੱਥੇ ਗਏ ਨੀ ਘੁੰਮਣ ਹੋਰ ਕਿੱਥੇ?
ਬਸ ਇੱਥੇ ਹੀ ਗਏ ਸੀ ਨਾਨੀ ਘਰ ਹੋਇਆ ਬੱਚਿਆਂ ਨੂੰ ਘੁਮਾਇਆ ਨਾਨੀ ਘਰ ਨਾਦੇ। ਹੋਰ ਚਲੇ ਗੇ ਅੰਮ੍ਰਿਤਸਰ ਚਲੇ ਗੇ।
ਹਾਂ
ਅਸੀਂ ਵੀ ਹੇਮਕੁੰਡ ਗਏ ਅਸੀਂ ਹੇਮਕੁੰਡ ਗਏ ਸੀ ਬਦਰੀਨਾਥ। ਹੇਮਕੁੰਟ ਦੇ ਵੀ ਬੜੇ ਵਧੀਆ ਦਰਸ਼ਨ ਹੋਏ।
ਬਹੁ ਜ ਵਧੀਆ ਗੱਲ ਏ ਫੇਰ ਤੇ ਪ੍ਰਸ਼ਾਦ ਖਵਾਇਆ ਨੀ ਤੁਸੀ।
ਪ੍ਰਸ਼ਾਦ ਹੁਣ ਕਿਵੇਂ ਖਵਾਵਾਂ ਦੂਰ ਰਹਿੰਦੇ ਹੋ ਤੁਸੀਂ।
ਹੋ ਗਿਆ ਚਲੋ ਕੋਈ ਚੱਕਰ ਲਗਿਆ ਲਿਆਣਾ ਫੇਰ। ਯਾ ਹੁਣ ਨੀ ਲੱਗੇਗਾ ਚੱਕਰ ਤੁਹਾਡਾ।
ਹੁਣ ਦੇਖੋ ਕਦੋਂ ਚੱਕਰ ਲੱਗਦਾ ਸਾਡਾ।
ਹੋਰ ਘਰ ਸਭ ਵਧੀਆ।
ਹਾਂਜੀ ਘਰ ਸਭ ਵਧੀਆ, ਹੋਰ ਆਂਟੀ ਕੀ ਕਰਦੀ ਪੀ ਏ।
ਆਂਟੀ ਬੈਠੇ ਨੇ ਘਰ ਫੋਨ ਚਲਾਉਂਦੇ ਪੈ ਸੀ।
ਅੱਛਾ ਤੇ ਬੱਚੇ ਵੀ ਫੋਨ ਨੀ ਛੱਡਦੇ ਸਵੇਰੇ ਸਕੂਲੋਂ ਆਂਦਿਆਂ ਨਾਲ ਲੜਾਈ ਹੁੰਦੀ ਆ ਮੇਰੀ। ਭੈਣਾਂ ਦੇ ਫੋਨ ਤੂੰ ਦੇ ਤੂੰ ਦੇ
ਉਹ ਤੇ ਹੈ ਏ ਤੇ ਸਵੇਰੇ ਹੁੰਦੀ ਐ। ਦੋ ਨੇ ਦੋਨੋਂ ਲੱਗੇ ਰਹਿੰਦੇ ਨੇ।
ਸਵੇਰੇ ਚਲੋ ਛੇ ਘੰਟੇ ਸਕੂਲ ਰਹਿੰਦੇ ਨੇ। ਸ਼ਾਂਤੀ ਰਹਿੰਦੇ ਘਰ ਚ ਦੋ ਵਜੇ ਇਹਨਾਂ ਦੀ ਆਣ ਦੀ ਦੇਰ ਹੁੰਦੀ ਐ ਨਾਲੇ ਰੌਲਾ
ਹਾਂ ਉਹ ਤੇ ਹੈ ਲੜਦੇ ਨੇ ਆਪਸ ਵਿੱਚ ਮੈਂ ਚਲਾਣਾ ਫੋਨ ਮੈਂ ਚਲਾਣਾ।
ਹਾਂ,
ਬਾਈ ਇਹੀ ਚੱਲਦਾ ਰਹਿੰਦਾ।
ਹੋਰ ਸਭ ਵਧੀਆ ਘਰ ਅਸੀਂ ਕੁਛ ਨੀ ਬਸ ਹੁਣੇ ਰੋਟੀ ਈ ਖਾਂਦੇ ਪਏ ਸੀ।
ਅੱਛਾ ਪੜੋਸੀ ਠੀਕ ਨੇ ਤੁਹਾਡੇ।
ਹਾਂਜੀ-ਹਾਂਜੀ।
ਹਾਂ, ਹਾਂਜੀ ਪੜੋਸੀ ਦੇ ਬੱਚੇ।
ਬਸ ਉਹ ਵੀ ਸਾਰੇ ਵਧੀਆ ਖੇਲਦੇ ਈ ਪਏ ਨੇ ਅਲੇ ਗਲੀ ਵਿੱਚ ਵਾਜਾਂ ਮਾਰਦੀ ਆਜੋ ਰੋਟੀ ਖਾਲੋ।
ਬੜੀ ਲੇਟ ਸੌਂਦੇ ਆ ਨਾ ਤੁਹਾਡੀ ਗਲੀ ਦੇ ਬੱਚੇ।
ਹਾਂ ਇਧਰ ਬੜੀ ਲੇਟ ਸਾਡੇ ਘਰ ਦੇ
ਤੁਸੀਂ ਕਹਿ ਰਹੇ ਸੀ ਪਤਾ ਨੀ ਓ ਸ਼ਰਾਬ ਪੀਤੀ ਬੈਠੇ ਤੇ ਪਤਾ ਨੀ ਕਰੀ ਬੈਠੇ ਹੋਣ।
ਹਾਂਜੀ-ਹਾਂਜੀ, ਐਨ ਸਾਡੇ ਸਾਹਮਣੇ ਚੱਲੀ ਰਹਿੰਦੀ ਆ ਰੋਲਾ ਬੜਾ ਪਾਂਦੀ ਐ।
ਹਾਂ ਉਹ ਬਹੀ ਤੁਸੀਂ ਗੱਲ ਗੱਲ ਕਰ ਰਹੇ ਸੀ ਉਹ ਬੜੀ ਚੀਕਾਂ ਦੀ ਆਵਾਜ਼ ਆਂਦੀ ਪਈ ਵੀ ਪਤਾ ਨੀ। ਕੀ ਬੋਲੀ ਜਾਂਦੀ ਸੀ ਐ ਐ ਓ
ਓ ਫੇਰ ਸਾਡਾ ਕੁੱਤਾ ਭੋਗਦਾ।
ਹਾਂ, ਕੁੱਤੇ ਨੂੰ ਆਵਾਜ਼ ਪਸੰਦ ਨੀ ਹੋਣੀ ਹਨਾ।
ਹਾਂ, ਸਾਡੇ ਘਰ ਦੇ ਵੀ ਥੋੜ੍ਹੀ ਲੇਟ ਸੌਦੇ ਨੇ ਗਿਆਰਾਂ ਬਾਰਾਂ ਵੱਜ ਜਾਂਦੇ ਨੇ ਸਾਡੇ ਬਾਰਾਂ।
ਔਰ
ਹੈਲੋ,
ਹਾਂਜੀ ਹਾਂਜੀ ਬੋਲੋ।
ਤੁਹਾਡੇ ਮੁੰਡਿਆਂ ਨੂੰ ਕੁੜੀਆਂ ਨੂੰ ਕੀ ਕੀ ਪਸੰਦ ਐ ਖਾਣਾ?
ਹਾਂਜੀ।
ਤੁਹਾਡੇ ਮੁੰਡੇ ਨੂੰ ਕੀ ਪਸੰਦ ਐ ਖਾਣਾ।
ਮੁੰਡੇ ਨੇ ਵੇਖੋ ਜ਼ਿਆਦਾ ਤਾਂ ਫਾਸਟ ਫੂਡ ਈ ਖਾਂਦੇ ਨੇ।
ਕੀ ਖਾਂਦੇ ਨੇ?
ਫਾਸਟ ਫੂਡ।
ਕੀ?
ਫਾਸਟ ਫੂਡ।
ਅੱਛਾ ਤੇ ਕੁੜੀ ਨੂੰ?
ਕੁੜੀ ਵੀ ਪੇਲਦੀ ਰਹਿੰਦੀ।
ਹੁਣ ਤੁਸੀਂ ਕੱਲ ਕੋਲੇਜ ਜਾਣਾ।
ਕੋਲੇਜ ਹਾਂਜੀ ਉਹ ਤਾਂ ਜਾਣਾ ਈ ਪਏਗਾ ਹੁਣ ਛੁੱਟੀ ਥੋੜ੍ਹੀ ਮਾਰਾਂਗੀ।
ਕਿੰਨਾ ਟਾਈਮ ਐ ਕੋਲੇਜ ਦਾ।
ਕੋਲੇਜ ਦਾ ਸਾਢੇ ਨੌ।
ਸਾਢੇ ਨੌ ਤੋਂ ਕਿੰਨਾ?
ਸਾਢੇ ਨੌ ਤੋਂ ਕਿੰਨਾ, ਸਾਢੇ ਨੌ ਤੋਂ ਏੱਕ ਵ ਏੱਕ ਓ ਦੋ ਵਜੇ ਤੱਕ ਹੈ।
ਕਯਾ ਫਾਸਟ ਫੂਡ ਖਾਣਾ ਚਾਈਦੈ?
ਹਾਂਜੀ।
ਫਾਸਟ ਫੂਡ ਖਾਣਾ ਚਾਈਦੈ?
ਹਾਂ ਨਈ ਇੰਨਾ ਜਾਦਾ ਵੀ ਨਈ ਘੱਟ ਈ ਖਾਓ।
ਘਰ ਦਾ ਖਾਓ ਹੋਮਮੇਡ ਬਣਿਆ ਹੋਏਆ ਤਾਜ਼ਾ-ਤਾਜ਼ਾ।
ਹਾਂ ਘਾਰ ਦਾ ਠੀਕ ਰੈਂਦੈ ਅਸੀ ਤੇ ਕਦੇ ਕਦੀ ਮਤਲਬ ਕਿ ਘਾਰ 'ਚੋਂ ਕਿਸੇ ਦਾ ਜਨਮ ਦਿਨ ਹੋਏ ਤੇ ਥੋੜਾ ਸਮਾਨ ਘਾਰ ਹੀ ਬਨਾਂਦੇ ਜਿਵੇਂ ਮੋਮੋਸ, ਚੋਮਿਨ
ਅੱਛਾ, ਹੋਰ ਕੇਕ ਵੀ ਬਣਾ ਲੈਂਦਾ ਓ ਘਾਰ?
ਬੀ ਓਨੇ ਕੇਕ ਹਾਂ ਮੇਰੀ ਪੈਂਨ ਬਣਾ ਲੈਂਦੀ ਏ ਕੇਕ। ਕੇਕ ਏੱਕ ਬਜਾਰੋਂ ਲੈਣਦੇ ਆਂ ਏੱਕ ਘਾਰ ਬਣਾ ਲੈਂਦੇ ਆਂ।
ਅੱਛਾ।
ਹਾਂਜੀ, ਹੋਰ ਤੁਸੀ ਗਏ ਕਿੱਥੇ ਘੁੰਮਣ ਹੋਰ, ਗੁਰਦੁਆਰੇ?
ਗਏ ਹੁਣੇ ਗੁਰਦੁਆਰੇ ਹੋ ਕੇ ਆਏ ਅੰ।
ਅੱਛਾ। ਹੋਰ ਮੌਸਮ ਗਰਮੀ ਏ ਓਥੇ ਅਂ ਠੀਕ-ਠੀਕ।
ਤੇਜ ਐ ਮੌਸਮ।
ਅੱਛਾ। ਰੋਟੀ ਖਾ ਲੀ?
ਓਧਰ ਕਿਵੇਂ ਦਾ ਐ ਮੌਸਮ?
ਮੌਸਮ ਏਧਰ ਵੀ ਮਤਲਬ ਕਿ ਅੱਜ ਬਾਰੀਸ਼ ਹੋਈ ਸੀ। ਠੀਕ ਐ ਹੁਣ ਤੇ, ਕਾੱਲ ਵੇਖੋ।
ਐਧਰ ਹੁਣ ਵੀ ਹੋ ਰੀ ਏ ਬਾਰਿਸ਼।
ਅੱਛਾ। ਬਾਰਿਸ਼ ਤਾਂ ਬਸ ਏੱਕ ਦੋ ਵਾਰ ਆਂਦੀ ਗਰਮੀਆਂ ਏੱਚ।
ਹੂੰ।
ਕਿਧਰੇ ਸੈਰ ਕਰਨ ਨੀ ਗਏ?
ਸੈਰ ਕਰਨ, ਸਾਡੇ ਘਾਰ 'ਚੋਂ ਨਾ ਪਾਰਕ ਨਾ ਦੂਰ ਏ ਥੋੜੀ। ਤੇ ਕਦੀ-ਕਦੀ ਜਾਂਦੇ ਆਂ।
ਰੋਜ ਨੀ ਜਾਂਦੇ।
ਮਤਲਬ ਕਿ ਰੋਜ ਨੀ ਜਾਂਦੇ।
ਨਾ।
ਹੂੰ, ਹੋਰ ਤੁਆਡੇ ਨੇੜੇ ਆ?
ਸਾਡੇ ਘਰ ਦੇ, ਪੰਜ ਮਿੰਟ ਦਾ ਰਸਤਾ ਐ।
ਹਾਂ, ਸਾਡੇ ਤੇ ਏਧਰ ਹੈਗੈ ਵੀ-ਪੱਚੀ ਮਿੰਟ ਦਾ ਰਾਅ। ਮਤਲਬ ਕੈ ਤੇ ਆ ਤੇ ਈ ਜਾਂਦੇ ਐਂ ਕਦੀ-ਕਦੀ ਮਤਲਬ ਕਿ ਕਦੀ-ਕਦੀ ਪੈਦਲ ਜਾਂਦੇ ਐਂ ਵੈਸੇ ਤੇ ਹੋਰ ਜਾਂਦੇ ਵੀ ਨੀ ਜਾਦਾ।
ਹੂੰ।
ਹੁਣ ਪਾਰਕ ਇਚ।
ਪਾਰ ਕਿਜ ਹੁਣ ਦੇਖੋ ਕੱਲ ਪਰਸੋਂ ਦੀ ਸਲਾਹ ਬਣਦੀ ਹੈ ਵੈਸੇ ਆਜ ਤੇ ਨਹੀਂ। ਤੁਸੀਂ ਪਾਰਕ,
ਕਿਦੀ, ਸ ਕਿਦੀ ਸਲਾਹ ਮੰਨਦੀ ਹੈ।
ਹ ਹੁਣ ਤਾਂ ਵੇਖੋ ਕੱਲ ਪਰਸੋਂ ਸ਼ਾਇਦ ਜਾਈਏ ਅੱਜ ਤੇ ਨਹੀਂ ਜਾਣਾ। ਤੁਸੀਂ ਪਾਰਕ ਹੋ?
ਫੇਰ ਹੁਨ ਤੇ ਜਾਣਾ ਏ ਕੱਲ ਪੱਕਾ ਹੈ।
ਹਾਂਜੀ?
ਹ ਹੁਣ ਣ ਤੇੇ ਕੱਲ ਜਾਣਾ ਏ।
ਹੁਣ ਤੇ ਨੀ। ਪਾਰਕ ਵਾਸਤੇ ਕਹਿ ਰੀਆਂ।
ਅੱਛਾ।
ਹਾਂਜੀ ਚਲੋ ਠੀਕ ਹੈ ਮੈਂ ਤੁਹਾਨੂੰ ਬਾਅਦ ਚੋਂ ਕਰਾਂਗੀ।
ਠੀਕ ਹੈ।
ਹਾਂਜੀ। ਹ ਹੋ ਗੀ।
ਕੀ ਪੀ ਨੀ ਦੇਖੋ।
ਕਿ